ਲੋ
ਸੱਸੀ ਕਾਲ ਜੀ, ਕੀ ਹਾਲ ਆ?
ਸੱਸੀ ਕਾਲ ਜੀ ਬਹੁਤ ਵਧੀਆ, ਹਾਂਜੀ।
ਹਾਂਜੀ, ਹਾਂ, ਹਾਂਜੀ ਵਧੀਆ ਹੋਰ, ਬੱਚੇ ਠੀਕ ਆ?
ਹਾਂਜੀ, ਹੋਰ ਘਰੇ ਸਭ ਵਧੀਆ?
ਹਾਂਜੀ-ਹਾਂਜੀ, ਵਧੀਆ ਹੋਰ ਖਾ-ਪਕਾ ਲਈ, ਬਣਾ ਲਈ ਰੋਟੀ, ਡਿਨਰ ਕਰਲੀ ਤਿਆਰੀ?
ਬਣਾਣੀ ਆ ਹਾਲੇ ਤਾਂ, ਸਬਜ਼ੀ ਕੱਟੀ ਆ ਸ਼ਿਮਲਾ-ਮਿਰਚ ਬਣਾਵਾਂਗੇ ਅੱਜ।
ਅੱਛਾ-ਅੱਛਾ, ਮੈਂ ਵੀ ਰਾਤੀ ਬਣਾਈ ਸੀਗੀ। ਮੈਨੂੰ ਬਹੁਤ ਪਸੰਦ ਆ ਸ਼ਿਮਲਾ-ਮਿਰਚ, ਹਾਂਜੀ। ਅੱਛਾ ਜੀ, ਅੱਛਾ-ਅੱਛਾ ਠੀਕ ਐ। ਹੋਰ ਕਿੱਦਾਂ, ਸ੍ਟੀਚਿੰਗ ਵਗ਼ੈਰਾ ਆਂਦੀ ਤੁਹਾਨੂੰ?
ਨਾ ਈ, ਸਟਿਚਿੰਗ ਮੈਂ ਸਿੱਖੀ ਆ।
ਅੱਛਾ ਜੀ।
ਵਿਆਹ ਤੋਂ ਬਾਅਦ ਤਾਂ ਕੀਤੀ ਨੀ ਮੈਂ।
ਅੱਛਾ ਕੀਤੀ ਨੀ, ਸਹੀ ਗੱਲ ਏ, ਵਿਆਹ ਤੋਂ ਬਾਅਦ ਕਿ ਹੁੰਦੇ ਈ ਨੀ ਆਪਾ ਤਾਂ ਇਹ ਹੁੰਦਾ ਚੱਲ ਵੀ ਸਿੱਖੀ ਹੁੰਦੀ ਨ ਚੀਜ਼, ਜਦ ਮਰਜ਼ੀ ਆਪਾਂ-ਆਪਣੇ ਲਈ ਕਰ ਸਕਦੇ ਆਂ। ਠੀਕ ਹੈ ਕਿ ਨਹੀਂ, ਇਹ ਔਖਾ ਹੋ ਜਾਂਦਾ ਹਾਂ।
ਖੀ ਹੋਈ ਐ।
ਹਾਂਜੀ, ਮੈਨੂੰ ਵੀ ਜ਼ਿਆਦਾ ਐਂਦਾ ਨੀ, ਕਹੂੰਗੀ ਵੀ ਜਿਆਦਾ ਵਧੀਆ ਠੀਕ ਅਪਣੇ ਜੋਗੇ ਥੋੜਾ-ਬਹੁਤਾ ਅਸੀ ਪਲ ਜਿਆ ਕਰ ਲਈਦਾ ਵਾ। ਤੇ ਮਾੜੇ-ਮੋਟੇ ਘਰ ਠੀਕ ਕਰਨੇ ਪੈਂਦਾ ਕੁਛ, ਕਰ ਲਈ ਦਾ। ਏਨਾ ਵੀ ਬਹੁਤ, ਪਤਾ ਕੀ ਬਾਹਰ ਮਾੜੀ ਜੀ ਹਾਂਜੀ, ਪਤਾ ਕੀ ਬਾਹਰ ਸਿਲਾਈ ਦੇਣੀ ਵੀ ਮਾੜੀ-ਮਾੜੀ ਜੀ ਸੀਣਾ ਦੀ ਦੋ-ਤਿੰਨ ਆਪਾਂ ਸਿਲਾਈ ਲਗਾਣੀ ਹੋਗੀ, ਫਿਟਿੰਗ ਕਰਾਣੀ ਹੋਗੀ। ਉਹੀ ਸੌ ਰੁਪਇਆ, ਪੰਜਾਹ ਰੁਪਏ ਕਹਿ ਦਿੰਦੇ ਆ, ਹਾਂਜੀ।
ਹੁਣ ਇੱਕ ਅੱਧਾ ਸੂਟ ਕਰਾਨਾਂ ਸੀਗਾ ਫਿਟਿੰਗ ਦਾ, ਦੇਕੇ ਆਊਂਂਗੀ। ਟਾਈਮ ਜੋ ਲੱਗੂਗਾ‌।
ਹਾਂ, ਬੱਚਿਆਂ ਨਾਲ ਤਾਂ ਔਖਾ ਬਹੁਤ ਲੱਗਦਾ ਵਾ ਨਾ, ਹਾਂਜੀ-ਹਾਂਜੀ। ਹਾਂਜੀ-ਹਾਂਜੀ, ਤੇ ਵਿਆਹ ਤੋਂ ਬਾਦ ਕੀਤੀ ਨੀ ਬਿਲਕੁਲ ਵੀ ਅਪਣੇ-ਅਪਣੇ ਹਾਂਜੀ, ਮੈਂ ਵੀ ਵਿਆਹ ਤੋਂ ਬਾਅਦ ਪਹਿਲਾਂ ਹੀ ਅੱਛਾ ਜੀ, ਅੱਛਾ-ਅੱਛਾ। ਅੱਛਾ, ਠੀਕ ਆ ਤੇ ਛੋਟੇ ਬੱਚੇ ਕ ਔਖਾ ਹੁੰਦਾ ਨਾ, ਜਦ ਮਾੜਾ-ਮੋਟਾ ਦੇਖ ਲਿਆ ਕਰੋ। ਜਿਹੜੇ ਆਉਂਦਾ ਬੰਦਾ, ਜਾਂ ਫਿਰ ਬੱਚਾ ਥੋੜਾ ਵੱਡਾ ਹੋਊਗਾ ਨਾ।
ਓਦੋਂ ਈ ਵੇਖਾਂਗੇ - ਉਹ ਵੀ ਮੰਮੀ, ਹਾਂਜੀ ਮੰਮੀ ਦੀ ਵੀ- ਥੋੜ੍ਹੀ ਆਈਸਾਈਡ ਵੀਕ ਹੈ ਨਾ ਉਹ ਵੀ ਹੁਣ ਘੱਟ ਵੱਧ ਹੀ ਵਰਦੇ ਨੇ-
ਅੱਛਾ - ਅੱਛਾ ਠੀਕ ਆ, ਹਾਂ ਫਿਰ ਪਤਾ ਕੀ ਨਿਗਾਹ ਤੇ ਅਸਰ ਪੈਂਦਾ ਨਾ ਇਹ ਕੰਮ ਵੀ ਇਦਾਂ ਦਾ ਇਹ ਨਿਗਾਹ ਤੇ ਅੱਛਾ, ਹਾਂਜੀ -
ਨਿਗਾਹ ਤਾਂ ਲੱਗਦੀ ਆ, ਹਾਂਜੀ ਮੰਮੀ ਤੋਂ ਤਾਂ ਨਾ ਸੂਈ ਚ ਧਾਗਾ ਹੀ ਨੀ ਪੈਂਦਾ-
ਹਾਂਅ ਅੱਛਾ - ਅੱਛਾ, ਹਾਂ ਨਹੀਂ ਪਤਾ ਕੀ ਉਮਰ ਦੇ ਹਿਸਾਬ ਤੇ ਅਸਰ ਬਹੁਤ ਪੈਂਦਾ, ਮੇਰੇ ਵੀ ਮੈਨੂੰ ਹੈਡਕ ਬਹੁਤ ਜਲਦੀ ਹੋਣ ਲੈ ਜਾਂਦਾ - ਮੈਨੂੰ ਸਰਵਾਈਕਲ ਆ, ਤੇ ਮੈਂ ਡਿਉਟੀ ਏਦਾਂ ਕਰਾਂਗੀ ਹਾਂ, ਐ ਸਰਵਾਈਕਲ ਦਾ ਬਹੁਤ ਤੰਗ ਕਰਦਾ ਤੁਹਾਨੂੰ ਪਤ ਠੀਕ ਆ ਉਹ ਤਾਂ ਏਧ ਚੁੱਕ ਕੇ ਮਾੜਾ ਜਿਹੇ ਕੰਮ ਕਰਾਂਗੇ ਇਹ ਤੇ ਪਿੱਲੋ ਲੈ ਲਾਂ ਪਿਲੋ ਨੀ ਲੈਂਦੀ ਹੈਗੀ ਵੋ ਤੋ
ਅੱਛਾ, ਤੁਸੀਂ- ਤੁਸੀਂ ਬਣਾ ਲੀ ਸਬਜ਼ੀ ਡਿਨਰ ਵਗੈਰਾ ਰੈਡੀ ਹੋ ਗਿਆ-
ਹਾਂ, ਬਸ ਮੈਂ ਦਾਲ ਬਣਾਈ ਸੀਗੀ ਸਬਜ਼ੀ ਪਈ ਸੀ ਥੋੜੀ- ਘੱਟ ਈ ਖਾਂਦੇ ਐ ਮੇਰੇ ਹਸਬੈਂਡ ਬੱਚੇ ਆ ਬੇਟਾ ਆਲੂ, ਆਲੂ ਕਹੂਗਾ ਆਲੂ ਖਾਣੇ ਮੈਂ ਥੋੜੇ ਜਿਹੇ ਪਾਊ ਆਪਣੇ ਕਰਕੇ
ਆਪਾਂ ਆਲੂ ਆਲੂ ਈ ਖਾਨੇ ਆ ਮੰਮੀ ਖਾਂਦੇ ਸ਼ਿਮਲਾ ਮਿਰਚ
ਨਾ ਕਹਿਏ ਏਦਾਂ ਈ, ਸਾਰੇ ਘਰਾਂ ਚ ਇੱਦਾਂ ਹੀ ਹੁੰਦਾ ਵਾ
ਆਲੂ, ਬੈਂਗਣ ਬਣਾਵਾਂਗੇ। ਆਲੂ, ਬੈਂਗਣ ਬਣਾਵਾਂਗੇ ਉਹਦੇ 'ਚ ਵੀ ਆਲੂ-ਆਲੂ ਖਾ ਲੈਂਨੇ ਆ ਬੈਂਗਣ ਮੰਮੀ ਖਾਂਦੇ।
ਆਲੂ ਸਾਰੀਆਂ ਰਾਜਾ ਸਬਜ਼ੀਆਂ 'ਚ ਹੈ ਨਾ ਆਲੂ ਈ ਪ੍ਰਧਾਨ ਐ ਸੱਚ
ਹਾਂਜੀ, ਦਾਲ-ਦੂਲ ਤਾਂ ਖਾਂਦੇ ਨੇ ਸ਼ੌਕ ਨਾਲ
ਹਾਂ ਦਾਲ ਚਾਵਲ ਵਧੀਆ ਸ਼ੌਂਕ ਨਾਲ ਖਾ ਲਈ ਦੇ, ਕਈ ਤਾਂ ਦਾਲ ਵੀ ਨੀ ਖਾਂਦੇ ਹਾਂ ਕਈ ਘਰਾਂ 'ਚ ਦਾਲ ਨੀ ਖਾਂਦੇ, ਅੱਛਾ ਚਲੋ ਵਧੀਆ
ਬਸ ਜਦੋਂ ਇਹਨਾਂ ਨੂੰ ਕੁਛ ਸਮਝ ਨੀ ਆਦਾ ਉਦੋਂ ਮੈਗੀ ਬਣਾਉਂਦੇ ਨੇ
ਸਹੀ ਗੱਲ ਆ ਹਾਂ ਜਦ ਆਪਾਂ ਕੁਛ ਸਮਝ ਨਹੀਂ ਆਂਦੀ ਬਸ
ਜਦੋਂ ਮਤਲਬ ਸਬਜ਼ੀ ਕੋਈ ਏਦਾਂ ਬਣੀ ਹੋਵੇ ਜਿਹੜੀ ਇਹਨਾਂ ਨੇ ਨਹੀਂ ਖਾਣੀ ਹੁੰਦੀ।
ਹਾਂ ਅੱਛਾ ਜੀ, ਹਾਂ ਮੈਂ
ਇਹੀ ਸਭ ਘਰੇ ਆਹੀ ਹਾਲ ਮੇਰੇ ਹਸਬੈਂਡ ਕਹਿਣਗੇ ਜੇ ਕੁਛ ਨਹੀਂ ਪਸੰਦ, ਕਹੋਗਾ ਮੈਗੀ ਬਣਾ ਦੇ ਬਟ ਮੈਨੂੰ ਨੀ ਪਸੰਦ ਮੈਨੂੰ ਤਾਂ ਬਹੁਤ ਘੱਟ ਸੂਟ ਕਰਦੀ ਆ, ਪਤਾ ਨੀ ਕੀ ਗੱਲ ਮਸਾਲਾ ਜਾ ਪਾਉਂਦੇ ਵਿੱਚ ਤਾਂ ਕਰਕੇ ਸ਼ਾਇਦ, ਜੇ ਕੱਲ ਮੈਂ ਖਾ ਲਈ ਸੀ ਮੈਂ ਰੈਡ ਇਕ ਵਾਰੀ ਬਣਾਈ ਹੈ ਦੋ ਤਿੰਨ ਬੇਟਾ ਜੀ ਮੰਗ ਰਿਹਾ ਸੀ ਹਾਂ ਯਪੀ ਤੇ ਉਹ 'ਚ ਤਾਂ ਮੈਨੂੰ ਪਤਾ ਨੀ ਮੈਨੂੰ ਐਵੇਂ ਲੱਗਦਾ ਸੀ ਜਿਵੇਂ ਨਾ ਪੇਟ 'ਚ ਗੈਸ ਜਾ ਪੇਟ ਬਹੁਤ ਹੈਵੀ ਜਾ ਲੱਗੇ। ਮੈਂ ਬਹੁਤ ਘੱਟ ਖਾਨੀ ਆ ਬਾਹਰਲੀ ਚੀਜ਼ਾਂ
ਬਸ ਵਿਆਹ ਤੋਂ ਬਾਅਦ ਤਾਂ ਤੁਹਾਨੂੰ ਪਤਾ ਈ ਐ, ਐਦਾਂ ਹੀ ਹੋ ਜਾਂਦਾ ਸਰੀਰ
ਡਾਊਨ ਈ ਹੁੰਦੀ ਆ ਹਾਂਜੀ, ਸਹੀ ਗੱਲ ਐ ਤੇ ਕੰਮ-ਕਾਰ ਇੱਕ ਹੈਲਥ ਦਾ ਧਿਆਨ ਨੀ ਹੁੰਦਾ। ਆਪਾਂ ਸੋ ਨੀ ਪਾਂਦੇ ਟਾਈਮ ਟੂ ਟਾਈਮ, ਬੱਚਿਆਂ ਨਾਲ ਤਾਂ ਬਹੁਤ ਔਖਾ ਸੋਣ ਨੀਂਦ
ਤੇ ਹੋਰ ਨਾ ਨੀਂਦ ਇਹਦਾ ਬਹੁਤ ਵੱਡਾ ਰੋਲ ਆ।
ਜਦ ਮੇਰਾ ਬੇਟਾ ਤਿੰਨ ਸਾਲ ਦਾ ਹੋਇਆ ਸੀ, ਮੈਂ ਇੰਨੀ ਖਿੱਜ ਜਾਂਦੀ ਸੀ ਇਹ ਰਾਤ ਮੈਨੂੰ ਕਈ ਵਾਰੀ ਜਦੋਂ ਆਪਾਂ ਨੀਂਦ ਆਈ ਨਾ, ਬੱਚੇ ਓਦੇ ਉੱਠ ਜਾਨਗੇ। ਮੈਂ ਏੰਨਾ ਰੌਲਾ ਪਾਂਦੀ ਸੀ, ਮੈਂ ਕੇਆ, ਮੇਰੀ ਨੀਂਦ ਕਦ ਪੂਰੀ ਹੋ ਗਈ, ਹੁਨ ਮੇਰੀ ਕੁੜੀ ਆ, ਹੁਨ ਵੀ ਕਈ ਵਾਰ ਹੋਨ ਵੈਸੇ ਹੁਨ- ਸਬ ਫੀਜ਼ਰ ਦੀ ਫਿਲਟਰ ਲਗਾਈ ਹੋਈ ਆ, ਬੋਟਲ, ਦੋ ਥੋਰਸ। ਸੋ ਜਾਂਦੀ ਆ, ਓਨੂੰ ਉੱਠਣ ਵਾਲੀ ਨਾਲ ਈ ਬੋਟਲ ਦੇਨੀ ਫੇਰ ਸੋ ਜਾਂਦੀ ਆ। ਤੇ ਨੀਂਦ ਖ਼ਰਾਬ ਹੋ ਜੇ ਫੇਰ ਉਹ ਤੰਗ ਕਰਦੀ ਆ, ਏਅ ਹੁੰਦਾ ਬੱਚਿਆਂ ਦਾ ਹਾਂਜੀ, ਦੁੱਖ ਆਂਉਦਾ। ਹੋਰ, ਸ਼ੋਪਿੰਗ ਵਗੈਰਾ ਕਿੱਧਰ ਕਰਨ ਜਾਂਦੇ? ਲੋਕਲ ਈ ਮਾਰਕੀਟ।
ਹਾਂਜੀ, ਲੋਕਲ ਈ ਕਰਦੀ ਮੈਂ ਤਾਂ, ਹੁਨ ਰੱਖੜੀ 'ਤੇ ਜਾਵਾਂਗੇ। ਜਾਊਂਗੇ, ਨੇੜੇ ਵੀ ਜਾਊਂਗੀ। ਹੂੰ, ਥੋੜਾ ਜਾ ਨੇੜੇ ਜਾਊਂਗੇ।
ਏਦਾਂ ਤਾਂ ਬੋਤ ਮੈੰਗਾ ਹੁੰਦਾ ਨੇੜੇ ਜੀ। ਚਲ, ਥੋੜਾ ਹੋ ਜਾਂਦੈ, ਡਿਸਕਾਊਂਟ ਵੀ ਮਿਲ ਜਾਂਦੈ ਵਾ, ਚਲੋ। ਇੰਨਾ ਪੈਲਾਂ ਤਿਆਰੀ ਕਰਕੇ ਵੀ, ਸਾਡੇ ਲੇਡੀਜ਼ ਤਾਂ ਬਸ ਚੋਇਸ ਈ ਨੀ ਖਤਮ ਹੁੰਦੀ। ਜਿਨੇ ਮਰਜੀ, 'ਤੇ ਉਨਾਂ ਨਾ ਚੋਇਸ 'ਚ ਬੜਾ ਖੋਫ। ਹੋ ਜਾਂਦਾ ਵਾ, ਮੇਰੇ ਹਸਬੈਂਡ ਕੱਪੜੇ ਦੇ ਕੰਮ ਕਰਦਾ, ਮੈਨੂੰ ਲਿਆ ਕੇ ਦਿੰਦੇ ਕੱਪੜੇ। ਹਜੇ ਮੈਨੂੰ ਮੈਂ ਕਹੂੰਗੀ, ਮੈਨੂੰ ਪਸੰਦ ਈ ਨੀ ਹੈਗਾ, ਰੈਡੀਮੇਡ ਡਰੈਸਾਂ ਲਿਆ-ਲਿਆ ਕੇ ਦੇ ਦੇਨਗੇ। ਕਹਿਨਗੇ ਤੈਨੂੰ ਪਸੰਦ ਨੀ ਆਂਦੇ ਕੋਈ, ਮੈਂ ਕੇਆ ਕੀ ਕਰਾਂ ਮੈਨੂੰ ਪਛਾਨ ਨੀ ਹੈ ਐਦੀ ਓਦੀ। ਪਰ ਮੈਂ ਇਨਾਂ ਕਰਕੇ ਹਾਂ ਕਰ ਦੂੰਗੀ, ਮੈਂ ਕੋ ਇਨਾਂ ਨੂੰ ਬੁਰਾ ਨਾ ਲੱਗੇ। ਮੈਂ ਕਹੂੰਗੀ ਚੱਲਂ ਲੈ ਕੇ ਆਏ, ਸਹੀ ਗੱਲ ਏਦਾਂ ਹੁੰਦਾ ਨਾ ਅਪਨੇ ਨਾਲ ਕਈ ਵਾਰ। ਤੇ ਗਏ ਵੀ ਲੈ, ਅਸੀਂ ਏੰਨੇ ਮਹਿੰਗੇ ਲੈ ਕੇ ਏਨੇ ਪੈਸੇ ਖਰਚ ਗੇ। ਤਿੰਨ-ਤਿੰਨ ਹਜ਼ਾਰ, ਚਾਰ-ਚਾਰ ਹਜ਼ਾਰ ਦੇ ਲੈ ਕੇ ਆਨਗੇ, ਮੈਨੂੰ ਅ ਵਰਤ ਤੇ ਵੀ ਲੈ ਕੇ ਦਿੱਤੇ। 'ਤੇ ਪਿਛਲੇ ਵਰਤ ਤੇ ਮੈਨੂੰ ਕੈਂਦੇ ਮੈ ਸਰ, ਮੇਰੇ ਕੋਲ ਕੋਈ ਪੈਸਾ ਨੀ ਹੈਗਾ, ਮੈ ਕੇਆ, ਚਲ ਮੈਂ ਵੀ ਅਡਜਸਟ ਕਰ ਲੈਂਨੀ, ਮੈਂ ਕੇਆ ਕੋਈ ਗਲ ਨੀ ਕਰਨਾ ਈ ਪੈਂਦਾ।। ਮਤਲਬ ਆਪਨਾ ਈ ਵਰਤ ਆ, ਕੋਈ ਗੱਲ ਨੀ, ਕਈ ਨਈ ਸੂਟ ਪਾਇਆ ਆਪਨਾ ਈ ਪਾ ਲੋੋ, 'ਤੇ ਮੈਨੂੰ ਐਡਾ ਵਡਾ ਏੰਨਾ ਨੇ ਲਿਆ ਤੀ ਡਰੈਸ, ਮੈਨੂੰ ਸਰਪ੍ਰਾਈਜ਼ ਦੇ ਤਾ। ਮੈਨੂੰ ਕੈਂਦਾ, ਮੈ ਹਸਤੀ ਘਾਸ 'ਚ ਹਾਂ, ਹਾਂਜੀ, ਏੰਨਾਂ ਨੂੰ ਏਅ ਫਿਰ ਵਦੀਆ ਲੱਗਦਾ ਏਅ ਤੇਂਓਹਾਰ। ਕਰਵਾਚੋਥ 'ਤੇ? ਆਹੋ, ਹਾਂਜੀ, ਹਾਰ। ਸਹੀ ਗੱਲ ਆ। ਓਨਾਂ ਨੂੰ ਏਅ ਸਾਡੇ ਲਈ ਵਸ, ਭੁੱਖੇ ਰਹਿਨਾ ਇੰਨਾਂ ਨੇ, ਅੱਛਾ। ਅੱਛਾ-ਅੱਛਾ, ਨਈ ਮੇਰੇ ਤਾਂ ਚੌਦਾਂ ਸਾਲ ਹੋ, ਚੋਦਵਾ ਸਾਲ ਲੱਗਿਆ ਮੇਰੀ ਮੈਰਿਜ ਨੂੰ। ਹਾਂਜੀ, ਤੇਰਾਂ ਸਾਲ ਹੋ ਗਏ ਆ ਹਾਂਜੀ। ਦੋ ਹਜ਼ਾਰ ਤੇਰਾਂ 'ਚ ਹੋਈ ਸੀ ਮੇਰੀ ਮੈਰਿਜ। ਹਾਂਜੀ, ਹਾਂਜੀ-ਹਾਂਜੀ, ਅੱਠ ਸ ਦਸ ਸਾਲ ਦਾ ਬੇਟਾ ਵਾ। ਤਿੰਨ ਸਾਲ ਦੀ ਬੇਟੀ ਆ, ਹਾਂਜੀ। ਹਾਜੀ, ਕੱਲ ਤੋ ਵਦੀਆ ਰਵੇ ਲਾਈਫ। ਕੁੜੀਆਂ ਨੂੰ ਤਾਂ ਮਾਲਕ ਵਦੀਆ ਈ ਦੇਵੇ ਸਭ ਕੁਛ।
ਸਹੀ ਗੱਲ ਐ, ਹੋਰ ਕੀ। ਕੁੜੀਆਂ ਘਰੇ ਖੁਸ਼ੀ ਇਕ। ਖੁਸ਼ ਰੈਂਨ ਨਾ ਮਾਂ -ਪਿਓ ਵੀ ਮਤਲਬ, ਆਪ ਈ ਖੁਸ਼ ਰੈਂਦੇ ਨੇ ਫਿਰ।
ਪਰ ਪਤਾ ਕੀ ਕਈ ਵਾਰ ਆਪਾਂ ਕੁੜੀਆਂ ਨੂੰ, ਐਡਜਸਟ ਵੀ ਬੋਤ ਕਰਨਾ ਪੈਂਦਾ ਵਾ। ਜੇ ਆਪਾਂ ਖੁਸ਼ ਨਈ ਵੀ ਏ ਨਾ, ਨਾ ਵੀ ਖੁਸ਼ੀ ਮੈਨ ਮੈ ਏ ਜੇ। ਕੁੱਛ ਨਾ ਘਰੇ ਬੋਲਣ ਮੈਂ ਤਾਂ ਵੀ ਕਹਿ ਦਿੰਦੀ ਮੰਮੀ ਨੂੰ, ਪਹਿਲਾਂ ਮੈਂਨੂੰ ਆਦਤ ਸੀਗੀ ਮੈਨੂੰ ਇੰਨੀ ਨਹੀਂ ਮਿਜਉਰਟੀ ਸੀਗੀ, ਮੈਂ ਕਹਿ ਦਿੰਦੀ, ਮੰਮੀ ਨੀ ਆਹ ਟੈਨਸ਼ਨ, ਆਹ ਟੈਂਨਸ਼ਨ। ਇੱਕ ਵਾਰੀ ਮੇਰੀ ਮੰਮਾ ਬਿਮਾਰ ਹੋ ਗਏ ਏਦਾ ਈ ਮੇਰੀ ਟੈਨਸ਼ਨ ਨਾਲ। ਮੇਰੇ ਬ੍ਰਦਰ ਕੈਦਾ, ਕੈਦੇ ਤੂੰ ਛੋਟੀ ਨਾ ਦੱਸੇਓ ਦਾ ਟੈਂਸ਼ਨ ਪਾਏਗਾ। ਫੇ ਮੈਂ ਏਨਾਂ ਨੂੰ ਫੇਰ ਮੇਨੂੰ ਓਸ ਤੋਂ ਬਾਦ ਸਮਝੀ ਮੈਂ, ਪਰ ਪਤਾ ਕੀ ਆਪਾ ਨਾ ਟੈਚਮੈਂਟ ਹੁੰਦੀ ਅਪਨੇ ਪੇਰੈਂਸ ਨਾਲ, ਕੁੜੀਆਂ ਦੀ ਸਾ ਖਾਸ ਕਾਰ ਮਾਵਾਂ ਨਾਲ ਨੀ ਹੁੰਦੀ ਗਾਲ ਤਾਨੂੰ ਪਤਾ ਈ ਆ। ਫੇਰ ਮੈਂ, ਤਾਂ ਕਈ ਵਾਰ ਮਾੜੀ-ਮੋਟੀ ਗੱਲ ਹੋ ਜਾਂਦੀ ਆ, ਹੁਨ ਤਾਂ ਮੈਂ ਘੱਟ ਈ ਕਰਦੀ ਆਂਂ। ਬਸ, ਟਾਈਮ ਈ ਨੀ ਮਿਲਦਾ ਨਾਲੇ ਗੱਲ ਕਰਨ ਦਾ ਐਨਾ, ਹੈਲੋ।